ਸਸ਼ੀ ਕਾਲ ਜੀ, ਸਸ਼ੀ ਕਾਲ ਜੀ, ਕਿਵੇਂ ਓ?
ਹੋਰ ਸਭ ਵਧੀਆ ਏ, ਤੁਹਾਡਾ ਕੀ ਹਾਲ - ਚਾਲ ਏ?
ਵਧੀਆ- ਵਧੀਆ ਜੀ, ਹੋਰ ਕੀ ਕਰਦੇ ਸੀ?
ਬਸ ਕੁਛ ਨੀ, ਬਸ ਐਵੇਂ ਈ, ਥੋੜ੍ਹਾ ਕੰਮ ਵਮ ਕਰਕੇ ਵਿਹਲੀ ਹੋਈ ਸੀ ਤੇ ਮੈਨੂੰ ਯਾਦ ਆਇਆ ਹੁਨ ਤਿਉਵਾਰ ਆਣ ਵਾਲੇ ਨੇ, ਤਿਉਵਾਰਾ ਦਾ ਮੇਹਨਾ ਬਸ ਸ਼ੁਰੂ ਹੀ ਹੋਣ ਵਾਲਾ ਐ।
ਹਾਂ
ਹਨਾ ਹੁਣ ਬਸ ਅਗਸ ਤੇ ਤਿਉਹਾਰ ਸ਼ੁਰੂ ਹੋਣਗੇ ਤੇ ਅੱਗੇ ਬਸ ਆਂਦੇ ਈ ਰਹਿਣਗੇ ਇੱਕ ਤੋਂ ਬਾਅਦ ਇੱਕ
ਹਾਂਜੀ ਇਹ ਨਾ ਵੀ ਜਿਵੇਂ ਸਾਉਣ ਦਾ ਮਹੀਨਾ ਹੁੰਦਾ ਸਾਉਣ ਆ ਜਿਹੜਾ ਲੈ ਕੇ ਆਉਂਦਾ ਹਨਾ ਸਾਰੇ ਤਿਉਹਾਰ। ਤੇ ਲੋਹੜੀ ਤੇ ਜਾ ਕੇ ਖ਼ਤਮ ਹੋ ਜਾਂਦੇ ਨੇ।
ਹਾਂਜੀ, ਉਈ ਉਹ ਦੋ ਤਿੰਨ ਮਹੀਨੇ ਆ ਬਲੇ ਬੋਰਿੰਗ ਨੇ ਲੇ ਕਿ ਕੋਈ ਤਿਉਹਾਰ ਹੈਗਾ ਨੀ ਸੀ, ਹੁਣ ਅਗਸਤ ਹੁਣ ਰੱਖੜੀ ਰੱਖੜ ਰੱਖਣੀ ਆਏਗੀ ਫੇਰ ਉਹੀਓ, ਦੀਵਾਲੀ ਵਗੈਰਾ ਸਭ ਆਂਦੇ ਜਾਂਣਗੇ ਸਭ ਇੱਕ ਤੋਂ ਬਾਅਦ ਇੱਕ
ਤੇ ਰੱਖੜੀ ਨੂੰ ਤੁਸੀਂ ਕੀ ਕਰਦੇ ਹੁਨੇ ਔ?
ਬਸ ਕੁੱਛ ਖਾਸ ਨੀ ਬਸ ਐਵੇਂ ਰੱਖੜੀ ਵੱਖੜੀ ਬੰਦ ਲਈ ਦੀ ਏ।
ਅੱਛਾ,
ਤੇ ਜੋ, ਹਾਂ ਨੋਰਮਲ ਜੋ ਹੁੰਦਾ ਐ।
ਹਾਂਜੀ ਹਾਂਜੀ, ਮੈਂ ਕਿਹਾ ਕੁਛ ਵੀ ਸਪੈਸ਼ਲ ਕਰਦੇ ਹੋਵੋਗੇ। ਅਸੀਂ ਤਾਂ ਜਿਵੇਂ ਹਾਂਜੀ। ਜਿਵੇਂ ਭਰਾ ਦੇ ਕੋਲ ਜਾਣਾ ਤਾਂ ਉਹਨਾਂ ਦੇ ਵੈਸੇ ਕਾਫ਼ੀ ਹੱਦ ਤੱਕ ਵੀ ਕਦੇ ਨਾ ਕਦੇ ਰੱਖੜੀ ਬੰਦ ਦੇਈ ਦੇ ਆ ਵੈਸੇ ਤਾਂ, ਤੇ ਪੱਗ ਲੈ ਜਾਨੇ ਆ। ਜੇ ਪੱਗ ਕਈ ਵਾਰ ਕਹਿ ਦਿੰਦੇ ਨੇ ਵੀ ਪੱਗ ਜ਼ਿਆਦੇ ਹੋ ਗਈਆਂ ਨੇ। ਫਿਰ ਪਰਨਾ ਲੈ ਜਾਨੇ ਆ ਵੀ ਯੂਜ ਵਧੀਆ ਨਾ ਵੀ ਪਰਨਾ ਬੱਜ ਜਾਂਦਾ ਨਾ, ਫੇਰ ਐਵੇਂ ਕੁਛ ਹਾਂਜੀ ਕੁਛ ਨਾ ਕੁਛ ਗਿਫਟ ਲੈ ਜਾਨੇ ਆ। ਭਰਾ ਲਈ, ਫੇਰ ਅੱਗੇ ਉਹ ਵੀ ਕੁਛ ਨਾ ਕੁਛ ਕੁਛ ਐਦਾਂ ਈ ਦੇ ਦਿੰਦੇ ਨੇ ਭੈਣਾਂ ਨੂੰ
ਹਾਂਜੀ ਉਹ ਤਾਂ ਹੈਗਾ ਈ ਐ।
ਹੂੰ ਆਹੀਂ ਭੈਣ ਭਰਾ ਦਾ ਪਿਆਰ ਵਧੀ ਜਾਂਦਾ ਬਸ ਸਾਲ ਮਗਰੋਂ ਮਸਾਂ ਈ ਦਿਨ ਆਉਂਦਾ ਵਾ।
ਹੂੰ-ਹੂੰ-ਹੂੰ, ਓ ਤੇ ਹੈ ਈ।
ਹੂੰ-ਹੂੰ,
ਰੱਖੜੀ ਤੇ ਭਰਾ ਭੈਣ ਦਾ ਤਿਉਹਾਰ ਈ ਏ।
ਹਾਂਜੀ, ਕਈ ਐਵੇਂ ਹੁੰਦਾ ਨਾ ਵੀ ਕਈਆਂ ਭੈਣਾਂ ਦੇ। ਭਰਾ ਨੀ ਹੁੰਦੇ ਉਹ ਵਿਚਾਰੀਆਂ ਬੜੀਆਂ ਉਹ ਦਿਨ ਦੇ ਵਿੱਚ ਐਵੇਂ ਅ ਮਨ ਨੂੰ ਉਹ ਕਰਦੇ ਉਦਾਸ ਹੁੰਦੀਆਂ ਨੇ ਵੀ ਸਾਡੇ ਵੀ ਭਰਾ ਹੋਵੇ ਹਨਾ।
ਹਾਂਜੀ, ਉਹ ਤੇ ਹੈਗਾ ਐ।
ਜੀਦਾ ਭਰਾ ਮਤਲਬ, ਕਹਿੰਦਾ ਵੀ ਬਹੁਤ ਛੋਟਾ ਸਾਡੇ ਸਾਰੀਆਂ ਨਾਲੋਂ ਛੋਟਾ ਸੀਗਾ, ਤੇ ਜਦੋਂ ਓ ਤੇ ਜਦੋਂ ਹੁੰਦਾ ਸੀ ਅਸੀਂ ਤਿੰਨ ਹੁੰਦੀਆਂ ਸੀਗੀਆਂ ਤੇ ਆਂਢ ਗੁਆਂਢ ਨੇ ਕੀ ਕਰਨਾ। ਅਹ ਪਹਿਲਾਂ ਹੀ ਮੂੰਹ ਫੇਰ ਲੈਣਾ, ਵੀ ਸਾਨੂੰ ਹੁਣ ਰੱਖੜੀ ਬਣਵਾਉਣੀ ਪੈਣੀ ਆ। ਇਹ ਕਰਮਾਂ ਦੀਆਂ ਗੱਲਾਂ ਨੇ ਫਿਰ ਪਰਮਾਤਮਾ ਨੇ ਕੁਛ ਵੀ ਜਾਣੀ ਲੁਕੋ ਕੇ ਨੀ ਰੱਖਿਆ।
ਸਾਨੂੰ ਆਪਣਾ ਭਰਾ ਦੇਤਾ। ਤੇ ਇਹ ਚੀਜ਼ਾਂ ਨੇ ਦੇਖੋ, ਵੀ ਇਹ ਦਿਨ ਦੇ ਵਿੱਚ ਭੈਣਾਂ ਨੂੰ ਭਰਾ ਦੀ, ਬੜੀ ਮਤਲਬ ਆ ਐਵੇਂ ਹੁੰਦਾ ਵੀ ਸਾਡੇ ਭਰਾ ਹੋਵੇ ਸਾਡਾ ਭਰਾ ਆਵੇ ਸਾਡਾ ਐਵੇਂ ਹੋਵੇ ਇੱਥੇ ਲੋੜ ਮਹਿਸੂਸ ਹੁੰਦੀ ਐ ਉਹਨਾਂ ਨੂੰ
ਹਮ -ਹਮ!
ਹਮ।
ਹਮ ਸਹੀ ਆ। ਹਾਂਜੀ ਤੇ ਫਿਰ ਬਸ ਰੱਖੀ ਲਉ, ਹਾਂਜੀ। ਸਾਰੇ ਤਿਊਵਾਰ ਮਨਾਦੇ ਆ, ਰੱਖੜੀ, ਰੱਖੜੀ ਤੋਂ ਬਾਅਦ ਫਿਰ ਦੀਵਾਲੀ ਵਗੈਰਾ ਆਏਗੀ ਗੁੜ ਪੁਰਬ ਆਏਂਗਾ ਹਨਾ, ਤੇ ਗੁਰਦੁਵਾਰੇ ਵਗੈਰਾ ਜਾਣਾ ਏ। ਪਾਠ ਸੁਣ ਨਾ ਦੀਵਾਲੀ 'ਚ ਫਿਰ ਤੁਹਾਨੂੰ ਪਤਾ ਈ ਏ, ਸਫ਼ਾਈ ਵਗੈਰਾ ਫਿਰ ਅ ਦੀਵਾਲੀ ਮਨਾਣਾ, ਉਹਦਾ ਸਭ ਖਾਣਾ ਪੀਣਾ ਬਨਾਣਾ।
ਹਾਂਜੀ -ਹਾਂਜੀ, ਦੀਵਾਲੀ ਤੋਂ ਪਹਿਲਾਂ ਫਿਰ ਦੂਸਹਿਰਾ ਹੁੰਦਾ। ਫਿਰ ਉਸ ਤੋਂ ਪਹਿਲਾਂ ਈ ਮੈਨੂੰ ਲੱਗਦਾ ਦਾ ਸ਼ਾਇਦ ਪੰਜਾਬ ਦੇ ਵਿੱਚ ਤਾਂ ਹੈਗਾ ਵਾ ਵੀ ਅਹ, ਜਿਵੇਂ ਦੁਸਹਿਰੇ ਤੋਂ ਪਹਿਲਾਂ ਨੀ ਉਹੋ ਹੁੰਦਾ ਜੋ ਅਹ ਕੁਛ ਤਾਂ ਲੋਕ ਛ ਵੀ ਸਾਂਝੀ ਲਾਉਂਦੇ ਨੇ ਹਨਾ।
ਅੱਛਾ, ਨਹੀ ਸਾਡੇ -ਸਾਡੇ ਇੱਥੇ ਫਿਰ ਰਹਿੰਨੇ ਆ ਉਥੇ ਤੇ ਮਤਲਬ ਉਹ ਮਿਨ ਮਨਾਈ ਜਾਂਦੇ ਹੈ, ਮਤਲਬ ਬਰਤਨ ਵਗ਼ੈਰਾ ਖਰੀਦੇ ਜਾਂਦੇ। ਹਾਂ ਨਾਮ ਮੈਂ ਭੁੱਲ ਗਈ ਤਿਉਹਾਰ ਦਾ ਬਟ, ਹਾਂਜੀ ਅੱਛਾ।
ਨਰਾਤੇ ਨਵਰਾਤਰੇ ਹੁੰਦੇ ਹੈ ਨਾ।
ਹਾਂਜੀ, ਉਹ ਤੇ ਪਹਿਲੇ ਹੀ ਚੱਲਦੇ ਨੇ ਨਾ ਨਰਾਤੇ ਤੇ ਉਹ ਖਤਮ ਹੁੰਦੇ ਨੇ, ਤਈਉ ਦੁਸਹਿਰਾ ਆਉਂਦਾ ਏ।
ਹਾਂਜੀ, ਉਹੀ ਕਹਿ ਰਹੀ ਮੈਂ ਕਿਹਾ ਦੁਸਹਿਰੇ ਤੋਂ ਪਹਿਲਾਂ ਅ ਅ ਹੁੰਦਾ ਨਾ ਵੀ ਨਵਰਾਤ ਤਰੇ ਹੁੰਦੇ ਨੇ, ਜਦੋਂ ਉਦੋਂ ਇੱਥੇ ਪੰਜਾਬ ਦੇ ਵਿੱਚ 'ਚ ਸਾਂਝੀ ਲਾਈ ਜਾਂਦੀ ਹੈ ਇੱਕ ਮਤਲਬ ਕਿੰਨੇ ਕਾਫੀ ਦਿਨ ਤੇ ਦੁਸਹਿਰੇ ਆਲੇ ਦਿਨ ਉਹਨਾਂ ਨੂੰ ਮਤਲਬ ਕਿ ਜਿਵੇਂ ਪਾਣੀ ਜਿੱਥੇ ਬਹਿੰਦਾ ਵਾ, ਜਿਵੇਂ ਕਹਿ ਲਉ ਸੂਆ ਹੋ ਗਿਆ, ਨਹਿਰ ਹੋ ਗਈ। ਉੱਥੇ ਮਤਲਬ ਕਿ ਜਲ ਪ੍ਰਵਾਹ ਕਰਕੇ ਆਉਂਦੇ ਆ ਨਾ ਫਿਰ।
ਅੱਛਾ -ਅੱਛਾ!
ਹਮ।
ਹਾਂਜੀ, ਸਭ ਕਾ ਆਪਣਾ- ਆਪਣਾ ਮਨਾਣ ਦਾ ਤਰੀਕਾ ਏ ਹਾ
ਹਾਂਜੀ -ਹਾਂਜੀ, ਮਹਾਰਾਸ਼ਟਰ ਵੀ ਮੈਨੂੰ ਲੱਗ ਰਿਹਾ ਵੀ ਕੁਛ ਕਹਿੰਦੇ ਹੁੰਦੇ ਆ ਵੀ ਦੇਵੀਆਂ ਬਿਠਾਉਂਦੇ ਆ ਨਾ ਉਸ ਤੇ ਮਤਲਬ ਏਦਾਂ
ਹਾਂਜੀ, ਉਹੀਓ ਸਾਡੇ ਇੱਥੇ ਵੀ ਇਹੀਓ ਹੁੰਦਾ ਹੈ। ਹਾਂਜੀ, ਉਹ ਨਰਾਤੇ ਮੀਨਜ ਮਾਤਾ ਦਾ ਤਿਉਹਾਰ ਏ ਏ, ਫਿਰ ਉਹ ਬਨਾਂਦੇ ਨੇ ਉਹ ਲੋਕ ਹਾਂਜੀ।
ਦੁਸਹਿਰਾ, ਦੁਸਹਿਰੇ ਤੋ ਬਾਅਦ ਫਿਰ ਦੀਵਾਲੀ ਮਨਾਉਂਦੇ ਨੇ। ਹਮਮ, ਦੀਵਾਲੀ ਨੂੰ ਵੀ ਇਹ ਸੋਬਾ ਤੇ ਸਟਾਰਟ ਹੋ ਜਾਂਦੇ ਆ। ਅ ਨਵੇਂ ਨਵੇਂ ਕੱਪੜੇ ਪਾਉਣੇ ਫਿਰ ਘਰ ਦੇ ਵਿੱਚ ਕੁਛ ਨਾ ਕੁਛ ਬਣਾਉਣਾ, ਤੇਲ ਤਾਂ ਹਰੇ ਕ ਘਰ ਦੇ ਵਿੱਚ ਜਲਾਇਆ ਹੀ ਜਾਂਦਾ ਉਸ ਦਿਨ, ਕਿਉਂਕਿ ਵੱਧ ਤੋਂ ਵੱਧ ਤੇਲ ਆ ਜਿਹੜਾ ਸਰ੍ਹੋਂ ਦਾ ਉਹ ਉਹਨੂੰ ਮਚਾਉਂਦੇ ਨੇ, ਕਿਉਂਕਿ ਕਹਿੰਦੇ ਉਹ ਜੇਰਾ ਸੁਭ ਮੰਨਿਆ ਜਾਂਦਾ ਵਾ।
ਹਾਂਜੀ।
ਹੂੰ।
ਬਸ ਲਾਈਟਿੰਗ ਕਰਨੀ, ਘਰ ਡੈਕੋਰੇਟ ਕਰਨਾ ਰ ਫਿਰ ਅਇਓ ਕੈੈਂਡੀਸ ਵਗੈਰਾ
ਖਣ ਦਾ ਬੋਤ ਓ ਹਨਾ ਇਹ ਤਿਉਹਾਰ ਵੀ ਬੰਦੀ ਛੋੜ ਦਿਵਸ ਹੁੰਦਾ ਐ।
ਹਾਂਜੀ ਦੋ ਬੰਦੀ ਛੋੜ ਦਿਵਸ ਹੁੰਦਾ ਐ। ਹਾਂਜੀ ਤਾਂ ਅਸੀਂ ਤੇ ਓ ਮਨਾ ਦੇ ਆ ਹਨਾ ਦੀਵਾਲੀ 'ਤੇ ਉਨਾਂ ਦਾ ਤਿਉਹਾਰ ਏ।
ਹਾਂਜੀ, ਜੀ-ਜੀ-ਜੀ ਅਸੀਂ ਵੀ ਉਈ ਮਨਾਉਣੇ ਆ ਨਾ ਵੀ ਜਿਵੇਂ ਹੁਣ ਗੁਰੂ ਜੀ ਨੇ ਹਨਾਂ ਬਵੰਜਾ ਰਾਜਿਆਂ ਨੂੰ, ਅ ਛੁਡਵਾਇਆ
ਹਾਂਜੀ ਬਿਲਕੁੱਲ ਹਾਂ ਛੁੜਵਾ ਕੇ ਲਿਆਏ ਸੀਗੇ। ਉਸ ਦਿਨ ਨੂੰ ਈ ਅਸੀਂ ਮਨਾਣੇ ਆ।
ਹਾਂਜੀ-ਹਾਂਜੀ ਤਾਂਈਓ ਫਿਰ ਉਨਾਂ ਦੀ ਖੁਸ਼ੀ ਦੇ ਵਿੱ ਚੀ ਜੇੜੀ ਐ ਦੀਪਮਾਲਾ ਕੀਤੀ ਜਾਂਦੀ ਐ ਨਾ, ਵੀ ਹੂੰ।
ਹਾਂਜੀ ਸਈ ਗੱਲ ਐ। ਬਸ ਫਿਰ ਦੀਵਾਲੀ ਦੇ ਬਾਅਦ ਗੁਰਪਰੁਬ ਆ ਜਾਂਦਾ ਐ, ਹਨਾ ਫਿਰ ਉਦੇ ਬਾਅਦ ਫਿਰ ਬਸ ਖ਼ਤਮ ਹੋ ਜਾਂਦਾ ਐ ਫਿਰ ਸਾਲ ਫਿਰ ਨਿਊ ਈਅਰ ਫਿਰ ਮਾਰਚ ਆ ਜਾਂਦਾ ਐ ਤਾਡ ਹੋਲੀ ਆ ਜਾਂਦੀ ਏ ਫੇਰ ਹੋਲੀ ਪ੍ਰਪਰੇਸ਼ਨ, ਰੰਗ ਵੰਗ। ਹੈਨਾ 'ਤੇ ਬਸ ਦੀਵਾਲੀ 'ਚ ਸਫ਼ਾਈਆਂ ਹੁੰਦੀਆਂ ਨੇ ਤੇ ਹੋਲੀ 'ਚ ਫੇਰ ਐਵੇਂ ਰੰਗ ਵੰਗ ਪੈਂਦਾ ਐ, ਇੱਕ ਤਿਉਹਾਰ 'ਚ ਸਫਾਈਆਂ ਚੱਲਦੇ ਆ 'ਤੇ ਦੂਜੇ ਵਸ ਅਸੀਂ ਗੰਦਗੀ ਪਾ ਲੈਂਨੇ ਆ।
ਹੂੰ-ਹੂੰ।
ਹੋਰ, ਤੁਸੀਂ ਮਨਾਂਦੇ ਹੋਲੀ?
ਹੋਲੀ ਹਾਂਜੀ ਹੋਲਾ ਮਹੱਲਾ ਹੁੰਦਾ ਆਪਣੇ ਤਾਂ ਜਿਵੇਂ ਅਨੰਦਪੁਰ ਸੇਅਬ ਜਾਂ ਦੇ ਨੇ ਨਾ ਵੀ ਸੰਗਤ ਉਸ ਟਾਈਮ ਫਿਰ ਬੋਤ ਏਦਾਂ ਰੰਗ ਦੇ ਨਾਲ ਖੇਡਦੇ ਨੇ।
ਹਾਂਜੀ-ਹਾਂਜੀ।
ਹੂੰ।
ਹਾਂ ਓ 'ਤੇ ਹੈਗੀ ਆ।
ਹਾਂਜੀ। ਓ ਟਾਈਮ ਦੇ ਵਿੱਚ ਫਿਰ ਉਨਾਂ ਦਿਨਾਂ ਦੇ ਵਿੱਚ ਜਿਵੇਂ ਅਨੰਦਪੁਰ ਸੇਅਬ ਸੰਗਤ ਜਾਂਦੀ ਆ। ਗੁਰਦੁਆਰਾ ਸੇਅਬ ਹਰ ਗੁਰਦੁਵਾਰਾ ਸੇਅਬ ਦੇ ਵਿੱਚ ਲੰਗਰ ਲਾਏ ਜਾਂਦੇ ਨੇ। ਜੇੜੀ ਸੰਗਤ ਜਾਂਦੀ ਆ ਵੀ ਰਸਤੇ ਦੇ ਵਿੱਚੋਂ ਛੱਕ ਕੇ ਜਾਂਦੇ ਆ ਜਿਨੂੰ ਲੋੜ ਆ ਉਨੀ ਲੈ ਕੇ 'ਤੇ ਨੇ ਓ ਫਿਰ ਸਾਰਾ ਜੇੜਾ ਵੀ ਪਿੰਡ, ਸੈਰ ਜੋ ਵੀ ਆ ਉੱਥੇ ਸੇਵਾ ਕਰਦੇ ਨੇ ਓ ਦਿਨਾਂ ਦੇ ਵਿੱਚ।
ਹਾਂਜੀ ਓ 'ਤੇ ਹੈ ਵੇ।
ਹਾਂਜੀ। ਹੋਰ। ਹੈਲੋ
ਹਾਂਜੀ।
ਹੋਰ ਮੈਂ ਕੇਆ ਕੇੜਾ-ਕੇੜਾ ਤਿਉਹਾਰ ਤਾਨੂੰ ਕੇੜਾ-ਕੇੜਾ ਵਧੀਆ ਲੱਗਦਾ?
ਹੋਰ ਬਸ ਮੈਂ ਤਾਂ ਸਾਰੇ ਤਿਉਹਾਰ ਮਨਾਣੀ ਆ, ਮੈਂ ਨਾ ਮੋਸਟਲੀ ਮੈਨੂੰ ਏਧਰ ਦੀਵਾਲੀ ਜਿਆਦਾ ਸਈ ਲੱਗਦੈ ਥੋੜਾ ਲਾਈਟਿੰਗ ਵਗੈਰਾ, ਡੈਕੋਰੇਸ਼ਨ ਅੱਛੀ ਲੱਗਦੀ ਏ ਮੈਨੂੰ।
ਹਾਂਜੀ-ਹਾਂਜੀ। ਆਪ ਈ ਡੈਕੋਰੇਟ ਕਰਦੇ ਓ ਘਰ ਨੂੰ ਫਿਰ ਜਾਂ ਰੰਗੋਲੀ ਵਗੈਰਾ ਵੀ ਬਣਾਉਂਦੇ ਹੋਵਾਂਗੇ ਹਨਾ।
ਹਾਂਜੀ, ਖੁਦ ਈ ਕਰ ਲਈ ਦੀ।
ਹਾਂਜੀ, ਮੇਰੇ ਬੱਚੇ ਵੀ ਕਹਿੰਦੇ ਆ ਨਾ ਕਹਿੰਦੇ ਰੰਗੋਲੀ ਬਣਾਉਣੀ ਆ ਜਦੋਂ ਅਹ ਆਪਣੇ ਅਹ ਨਗਰ ਕੀਰਤਨ ਹੁੰਦਾ ਫਿਰ ਉਸ ਟਾਈਮ ਮਤਲਬ ਘਰ ਦੇ ਗੇ ਗੇਟਾਂ ਦੇ ਵਿੱਚ ਬਣਾਉਂਦੇ ਆ, ਕਿਉਂਕਿ ਆਪਣੇ ਗੇਟ ਕੋੋਲ ਦੀ ਮਤਲਬ ਕਿ ਦਰਸ਼ਨ ਕਰੀ ਦੇ ਇੱਥੋਂ ਦੀ, ਤੇ ਓ ਉਦੋਂ ਵੀ ਬੱਚੇ ਫੇਰ ਡੈਕੋਰੇਟ ਕਰਦੇ ਨੇ ਗੇ, ਮੇਰੇ ਰੋਡ ਦੇ ਉਤੇ ਬੜਾ ਵਧੀਆ। ਕਲਰ ਲਿਆ ਕੇ, ਤੇ ਹਾਂਜੀ।
ਹਾਂ ਨੀ ਸਾਡੇ ਇੱਥੇ ਰੋ ਅਸੀਂ ਰੋਡ ਵਿੱਚ ਤੇ ਨਿਕਲਦੇ ਬਟ ਹਾਂ ਘਰ ਈ ਕਰ ਲਈਦਾ ਐ, ਥੋੜ੍ਹੀ ਰੰਗੋਲੀ ਵਗੈਰਾ ਔਰ ਡੈਕੋਰੇਸ਼ਨ ਕਰ ਲਈਦਾ ਐ।
ਹਾਂਜੀ-ਹਾਂਜੀ, ਨਈ ਆਪਣਾ ਮਤਲਬ ਤਾ ਨਾ ਵੀ ਉਹ ਹੋ ਜਾਂਦਾ ਵੀ ਚਲੋ ਨਗਰ ਕੀਰਤਨ ਹੁੰਦਾ ਰੋਡ ਲੰਘਣਾ ਹੁੰਦਾ ਤਾਂ ਕਰਕੇ।
ਹਾਂਜੀ-ਹਾਂਜੀ।
ਹੁਣ ਸਾਉਣ ਦਾ ਮਹੀਨਾ ਸਾਉਣ ਦੇ ਮਹੀਨੇ ਦੇ ਤਿਉਹਾਰ ਵੀ ਬੋਤ ਐਵੇਂ ਵੀ ਕੁੜੀਆਂ ਜਿਹੜੀਆਂ ਹੁੰਦੀਆਂ ਮਹਿੰਦੀਂ ਲਾਉਂਦੀਆਂ, ਚੂੜੀਆਂ ਪਾਉਂਦੀਆਂ ਨੇ ਨੱਚਦੀਆਂ ਨੇ ਕੱਠੀਆਂ ਹੋ ਕੇ ਬੋਤ ਵਧੀਆ ਜਾਣੀ ਉਹ ਹੈਗਾ ਵਾ।
ਹਾਂਜੀ ਉਹ ਤੇ ਹੈਗਾ ਐ, ਸਭ ਤਿਉਹਾਰਾਂ ਦਾ ਆਪਣਾ-ਆਪਣਾ ਅਲੱਗ ਮਜ਼ਾ ਐ।
ਹਾਂਜੀ ਹੁਣ ਜਾਣੀ ਸਕੂਲ ਦੇ ਵਿੱਚ ਤੀਆਂ ਮਨਾਉਣਗੇ। ਤੇ ਉਸ ਟਾਈਮ ਫਿਰ ਬੱਚਿਆਂ ਨੇ ਪੰਜਾਬੀ ਸੂਟ, ਘੱਗਰੇ ਸੂਟ ਪਾ ਕੇ ਜਾਣੇ ਆ।
ਹਾਂਜੀ ਉਹ ਤੇ ਹੈਗਾ ਐ, ਜਿਹੜਾ ਵੀ ਤਿਉਹਾਰ ਹੋਵੇ ਉਦੋਂ ਫਿਰ ਸਕੂਲ ਵਾਲੇ ਵੀ ਮਨਾਦੇ ਨੇ ਬੱਚਿਆਂ ਦਾ ਵੀ ਕੋਂਪੀ ਰੱਖਦੇ ਨੇ ਕਿ ਇਹ ਤਿਉਹਾਰ ਤੁਸੀਂ ਇਹ ਬਣਾਓਗੇ ਇਹਦਾ ਕੋਂਪੀ ਸਨ ਐ, ਹਨਾ ਹੁਣ ਦੀਵਾਲੀ ਹੋਵੇ ਤੇ ਰੰਗੋਲੀ ਬਨਾਈ ਜਾਂਦੀ ਐ। ਰੰਗੋਲੀ ਦਾ ਕਪੀਟੀਸ਼ਨ ਹੁੰਦਾ ਐ। ਫੇਰ ਰੱਖੜੀ ਆਜੇ ਤੇ ਫ਼ਿਰ ਰੱਖੜੀ ਬਣਾਉਣ ਦਾ ਕੰਪੀਟੀਸ਼ਨ ਰੱਖ ਲੈਂਦੇ ਨੇ। ਹਨਾ, ਤੇ ਸਕੂਲਾਂ ਵਿੱਚ ਵੀ ਫੇਰ ਐਵੇਂ ਈ ਸੈਲੀਬ੍ਰੇਟ ਕੀਤਾ ਜਾਂਦਾ ਐ।
ਹਾਂਜੀ-ਹਾਂਜੀ ਬਸ ਹੁਣ ਤੋਂ ਸਟਾਰਟ ਹੋ ਗਿਆ।
ਹਾਂਜੀ ਬਸ, ਸਟਾਰਟ ਹੋ ਗਿਆ ਐ। ਨਾ ਹੁਣ ਬਸ ਅੱਗੇ ਸਭ ਤਿਉਹਾਰ ਆਉਂਦੇ ਜਾਣਗੇ।
ਹਾਂਜੀ-ਹਾਂਜੀ।
ਅੱਛਾ ਭੈਣ ਜੀ ਮੇਰੀ ਇੱਕ ਕਾਲ ਆ ਰੀ ਐ। ਹਾਂਜੀ ਮੈਂ ਤੁਹਾਨੂੰ ਬਾਅਦ ਚ ਕਾਲ ਕਰਦੀ ਆ, ਹਾਂਜੀ। ਸਤਿ ਸ਼੍ਰੀ ਅਕਾਲ ਜੀ।